ਸਤਿ ਸ੍ਰੀ ਅਕਾਲ ਜੀ।
ਤਾਂ ਹੋਰ ਕੀ-ਕੀ ਵਿਚਾਰ ਤੁਆਡਾ
ਬਸ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਏ ਤੁਹਾਡਾ
ਭੈਣ ਜੀ ਤੁਹਾਡੀ ਆਵਾਜ਼ ਨਿਕਲੀ ਉਪਰ ਦੀ ਤੁਸੀਂ ਇਕ ਥਾਂ ਤੇ ਬੈ ਕੇ ਗੱਲ ਕਰੋ।
ਹਾਂਜੀ ਭੈਣ ਜੀ ਵਾਜ਼ ਕੱਟ ਕੇ ਪਤਾ ਨੀ।
ਕੀ
ਹੈਲੋ ਹੈਲੋ ਭੈਣ
ਹਾਂਜੀ ਭੈਣ ਜੀ।
ਹਾਂਜੀ-ਹਾਂਜੀ-ਹਾਂਜੀ ਭੈਣ ਜੀ ਹੋਰ ਕਿਦਾਂ ਠੀਕ ਓ।
ਹਾਂਜੀ-ਹਾਂਜੀ ਤੁਸੀਂ ਸੁਣਾਓ ਫਾਦਰਸ ਡੇ ਕਿਦਾਂ ਮਨਾਇਆ।
ਫਾਦਰਸ ਡੇ ਬੱਚੇ ਸਾਡੇ ਇਥੇ ਆ ਜਾਣ ਕੋਈ ਸਤਿ ਸ਼੍ਰੀ ਅਕਾਲ ਦੀਦੀ ਪਾੜਾਂ ਵਿੱਚ ਤੇ ਬੱਚੇੇ ਉਥੇ ਉੱਥੇ ਜਾਕੇ ਉਨਾ ਨੇ ਫਾਦਰਸ ਡੇ ਮਨਾਇਆ।
ਅੱਛਾ-ਅੱਛਾ ਭੈਣ ਜੀ ਹੋਰ ਫੋਟੋਆਂ ਵਗੈਰਾ ਵੀ ਖਿਚਾਈਆਂ ਤੂੰ
ਹਾਂਜੀ-ਹਾਂਜੀ ਫੋਟੋਆਂ ਵੀ ਖਿੱਚੀਆਂ ਸੀ। ਫਿਰ ਉਥੇ ਚਿਪਸ ਵਗੈਰਾ ਖਾਧੇ ਬਾਰ ਜਾ ਕੇ ਬੱਚਿਆ ਨੇ ਹ ਪੀ ਜਾਂ ਨੂਡਲ ਵਗੈਰਾ ਖਾਧੇ ਬਾਰ ਜਾ ਕੇ
ਤੁਹਾਨੂੰ ਫਿਰ ਬਾਰ ਦਾ ਬਾਰ ਦਾ ਖਾਣਾ ਜਾਦਾ ਸਵਾਦ ਲੱਗਦਾ ਕਿ ਘਾਰ ਦਾ
ਘਾਰ ਦਾ ਖਾਈਦਾ ਕਦੀ ਕਦਾਰ ਬੱਚਿਆਂ ਨੂੰ ਲੈ ਕੇ ਕਰੀ ਦਾ ਵੇ ਰੋਜ਼-ਰੋਜ਼ ਨਈ ਜਿੱਦਾਂ ਆਪਾਂ ਫਾਦਰ ਡੇ ਫਾਦਰ ਨਾਲ ਚਲੇ ਗਏ ਹਾਂ ਬੱਚੇ ਨੇ ਓ ਖਾ ਲਿਆ ਬਾਰ ਦਾ ਫਾਸਟ ਫੂਡ
ਅੱਛਾ-ਅੱਛਾ
ਹਾਂਜੀ‌ ਓਦਾਂ ਤਾਂ ਘਰ ਦਾ ਈ ਖਾਂਦੇ ਆ
ਠੀਕ ਐ।
ਸਾਨੂੰ ਕੀ ਪਤਾ ਹੋਏ ਬਜ਼ਾਰ ਦੇ ਕਿੱਦਾਂ ਖਾਣੇ ਆ ਕੀ ਬਣਾਂਦੇ ਕਿੱਦਾਂ ਨੀ ਬਣਾਂਦੇ।
ਹਾਂਜੀ ਅੱਛੀ, ਮੈਂ ਸੁਣਿਆਂ ਗਰਮੀ ਬੜੀ ਹੋ ਗਈ ਸੀ, ਕੱਲ ਮੌਸਮ ਵੀ ਵਧੀਆ ਹੋ ਗਿਆ ਸੀਗਾ ਭੈਣ
ਹਾਂਜੀ- ਹਾਂਜੀ ਇੰਨੇ ਸਾਰਾ ਦਿਨ 'ਤੇ ਬੋਤ ਗਰਮੀ ਸੀ। ਰਾਤੀ ਮੌਸਮ ਥੋੜਾ ਠੰਡਾ ਹੋ ਗਿਆ, ਨੇਰੀ ਨੂਰੀ ਆ ਗਈ। ਰਾਤੀ ਮਾੜਾ ਮੋਟਾ ਓ ਤਾਂ ਬਾਰਿਸ਼ ਨੀ ਪਈ ਮ, ਟ। ਜਦ ਬਾਰਿਸ਼ ਨੀ ਆਈ ਐਗੀ।
ਅੱਛਾ। ਹਾਂ ਭੈਣ ਜੀ।
ਹਾਂ ਮਾੜੀ ਮੋਟੀ ਆਈ ਸੀ, ਹਾਂ ਜਿੱਥੇ ਅਸੀਂ ਗਏ ਸੀ ਉੱਥੇ ਬੜਾ ਮੌਸਮ ਸੁਹਾਵਨਾ ਹੋ ਗਿਆ ਸੀ, ਵਧੀਆ ਹੋ ਗਿਆ ਸੀ ਮੌਸਮ। ਹੂੰ, ਸਾਰਿਆਂ ਨੇ ਬੋਤ ਸੋਹਣਾ ਇੰਜੋਏ ਕੀਤਾ। ਦਿਲ ਖੁਸ਼ ਹੋ ਗਿਆ ਸਭ ਦਾ ਜਾ ਕੇ। ਬੱਚਿਆਂ ਨੇ ਵੀ ਇੰਜੋਏ ਕੀਤਾ ਉੱਥੇ ਖੇਡਨ ਵਾਸਤੇ ਛੋਟੇ ਬੱਚਿਆਂ ਲਈ ਉਨਾਂ ਨੇ ਝੂਲੇ ਵਗੈਰਾ ਰੱਖੇ ਦੇ ਸਨ। ਜੰਪਿੰਗ ਵਗੈਰਾ ਕਰਨ ਵਾਸਤੇ ਓ ਵੀ ਸਭ ਕੁਛ ਸੀ, ਬੋਤ ਅੱਛਾ ਸੀ ਜਗਾ ਬੰਨੀ ਦੀ ਬੱਚਿਆਂ ਲੀ ਉਥੇ, ਹਾਂ।
ਫੇਰ ਤਾਂ ਵਧੀਆ ਭੈਣ ਜੀ।
ਹਾਂਜੀ-ਹਾਂਜੀ ਬੱਚੇ ਖੁਸ਼ ਹੋਗੇ ਸੀ ਹੋਰ ਕੀ ਐ।
ਫੇਰ ਤਾਂ ਵਧੀਆ ਗੱਲ ਐ ਭੈਣ ਜੀ, ਆਪਾਂ ਵੀ ਫਾਦਰਸ ਡੇ ਏਨੂੰ ਮਨਾਇਆ ਸੀਗਾ।
ਅੱਛਾ ਤੁਸੀਂ ਮਨਾਇਆ ਸੀ ਬ, ਫਾਦਰਸ ਡੇ ਤੁਹਾਡੇ
ਹਾਂਜੀ-ਹਾਂਜੀ ਭੈਣ ਜੀ ਬੱਚਿਆਂ ਨੇ ਸੈਂਡਵਿਚ ਵਗੈਰਾ ਮਹਿੰਗੇ ਬਣਾਏ ਸੀਗੇ 'ਤੇ ਕਈਆਂ ਨੂੰ ਤਾਂ ਸਕੂਲ ਵੀ ਪ੍ਰੋਜੈਕਟ ਵੀ ਬਣਾਏ ਫਾਦਰਸ ਡੇ 'ਤੇ।
'ਤੇ ਭੈਣ ਜੀ ਉਨਾਂ ਨੇ ਏਹੀ ਨਈ ਨਿਊ ਸਕਿਲਸ ਕਈਆਂ ਸੀਂ ਬੱਚੇ ਸਿੱਖਨ ਜਿੱਦਾਂ ਕੁਕਿੰਗ ਵਗ਼ੈਰਾ ਈ ਘਰ 'ਤੇ ਥੋੜੇ ਜੇ ਕੰਮ ਓ ਨਿਊ ਸਕਿਲਸ ਉਨਾਂ ਨੂੰ ਸਿਖਾਈਆਂ ਸੀ ਭੈਣ ਜੀ ਓ ਪ੍ਰੋਜੈਕਟ ਦੇ ਥਰੂ ਸਕੂਲ ਵਾਲਿਆਂ ਨੇ। ਬੜੀ ਸਈ ਤਰੀਕੇ ਨਾਲ ਫੇਰ ਆਪਾਂ ਪਿਕਚਰ ਵਗੈਰਾ ਕਲਿੱਕ ਕਰਕੇ ਉਨਾਂ ਨੂੰ, ਓ ਔਲਾਈਨ ਈ ਭੇਜ ਦਿੱਤੀਆਂ ਸੀ।
ਸਕੂਲ ਵਾਲਿਆਂ ਨੂੰ ਭੇਜੀ ਸੀ।
ਹਾਂਜੀ-ਹਾਂਜੀ ਭੈਣ ਜੀ।
ਅ ਅੱਛਾ-ਅੱਛਾ ਨਾਲ ਅ ਡਰਿੰਕ ਵੀ ਬਣਾਈ ਸੀ ਕੋਈ?
ਹਾਂਜੀ ਡਰਿੰਕ ਤਾਂ ਨਈ ਸ਼ੇ ਕ ਬਣਾਇਆ ਸੀ ਭੈਣ ਜੀ, ਮੈਂਗੋ ਸ਼ੇਕ ਬਣਾਇਆ ਸੀ।
ਅੱਛਾ-ਅੱਛਾ ਮੈੰਗੋ ਸ਼ੇਕ ਬਣਾਇਆ ਸੀ, ਵੈਰੀ ਗੁੱਡ ਬੋਤ ਵਧੀਆ। ਆਪਣੇ ਹੱਥ ਐ ਫਡ ਕਰਦਾ ਏ ਨਾ ਪਤਾ ਲਗਦਾ ਨਾਲੇ ਬੱਚਿਆਂ ਨੂੰ ਵੀ ਪਤਾ ਲੱਗਦਾ।
ਹਾਂਜੀ ਭੈਣ ਜੀ ਓ ਤਾਂ ਗੱਲ ਐ।
ਹਾਂਜੀ। ਇੱਦਾਂ ਸ਼ਰਾਰਤਾਂ ਕਰਦੇ ਏਦਾਂ ਥੋੜਾ ਜਾ ਬੱਚਿਆਂ ਦਾ ਇੰਟਰਸਟ ਵੀ ਬਣਦਾ ਵੇ ਥੋੜਾ ਕੁਕਿੰਗ ਵੱਲ ਵੀ।
ਅੱਛਾ-ਅੱਛਾ ਭੈਣ ਜੀ।
ਹੂੰ।
ਹੋਰ ਭੈਣ ਜੀ ਤੁਸੀਂ ਉ ਲਾਇਨ ਟੋਇਸ ਲਿੱਤੇ ਸੀਗੇ। ਸਟੋਫ ਟੋਇਜ਼ ਕਿੱਦਾਂ, ਕਿ ਮਤਲਬ ਕਿਵੇਂ ਦੀ ਕੁਆਲਿ ਤੇ ਉਹਨਾਂ ਦੀ ਮੰਗਾਨੇ ਚਾਹੀਦੇ ਏਦਾ ਔਨਲਾਈਨ ਟਫ ਟੋਇਜ਼।
ਹਾਂ-ਹਾਂ, ਬੱਚਿਆ ਨੂੰ ਅਛੇ ਲੱਗਦੇ ਆ। ਜਿਹੜੇ ਛੋਟੇ ਹੁੰਦੇ ਆ, ਛੋਟੇ ਬੱਚਿਆਂ ਲਈ ਹੁੰਦੇ ਆ ਸਟੋਫ ਟੋਇਜ਼ ਤੇ।
ਅੱਛਾ ਤੇ ਕਿਵੇਂ ਦੇ ਨਿ
ਸੋਫਟ ਟੋਆਜ ਜਿਦਾ ਹੁਂਦੇ, ਉਦਾਂ ਦੇ ਹੀ ਹੁੰਦੇ ਆ। ਵਧੀਆ ਹੁੰਦੇ ਆ ਸੋਫਟ ਟੋਆਏ। ਫੈਦਰ ਅੱਛੀ ਸੀ ਉਹਦੀ, ਫਰ ਅੱਛੀ ਸੀ।
ਅੱਛਾ-ਅੱਛਾ ਮਤਲਬ ਵਧੀਆ ਨਿਕਲੇ ਅ ਮਤਲਬ ਓਨਲਾਈਨ ਆਪਾਂ ਸੌ ਪਿੰਗ ਕਰ ਸਕਦੇ ਆਂ ਏ।
ਹਾਂਜੀ-ਹਾਂਜੀ ਸ਼ੋਪ ਪਿੰਗ ੳਨਲਾਈਨ ਤੇ। ਕਈ ਵਾਰੀ ਅੱਛੇ ਵੀ ਨਿਕਲ ਆਂਦੇ ਨੇ, ਕਈ ਵਾਰੀ ਬਕਾਰ ਵੀ ਨਿਕਲ ਆਂਦੇ ਆ। ਏਦਾਂ ਦੋ ਸੂਟ ਮੇਰੇ ਬੱਚੇ ਨੇ ਮੰਗਵਾਏ ਸੀ ਓਨਲਾਈਨ ਉਹ ਬਕਾਰ ਈ ਆਏ ਸੀ। ਕਿਸੇ ਨਾ ਕੰਮ ਦੇ ਉ ਹੁਨ ਵੇਸਟ ਈ ਵੇਸਟ ਪਏ ਦੇ ਨੇ। ਕਈ ਵਾਰੀ ਚੀਜ਼ ਅੱਛੀ ਨਿਕਲ ਆਂਦੀ ਏ। ਕਈ ਵਾਰੀ ਚੀਜ਼ ਬੜੀ ਬੇਕਾਰ ਨਿਕਲਦੀ
ਹਾਂਜੀ ਭੈਣ ਜੀ ਉਹ ਤਾਂ ਹੈਗਾ ਈ ੲੈ, ਫੇਰ ਔਨਲਾਈਨ ਦੇ ਕਈ
ਹਾਂ ਭਰੋਸਾ ਨਹੀਂ ਹੁੰਦਾ ਚੰਗੀ ਤਰ੍ਹਾਂ ਆਨਲਾਈਨ ਤੇ।
ਹਾਂਜੀ ਭੈਣ ਜੀ ਫਿਰ ਔਨਲਾਈਨ ਤਾਂ ਫਿਰ ਏਦਾਂ ਹੀ ਹੁੰਦਾ ਹੈ ਔਨਲਾਈਨ ਤੇ ਕਦੇ ਫੈਕਟਸ ਵੀ ਹੁੰਦੇ ਨੇ ਕਦੀ-ਕਦੀ ਗਲਤ ਚੀਜ਼ਾਂ ਵੀ ਨਿਕਲ ਆਂਦੀਆਂ ਨੇ।
ਜਾਂਦੀਆਂ ਗ਼ਲਤੀਆਂ ਹੋ ਜਾਂਦੀਆਂ ਨੇ। ਬਸ ਥੋੜਾ ਸਮਝ ਕੇ ਖਰੀਦਣਾ ਚਾਹੀਦਾ ਆਨਲਾਈਨ ਕੁਛ ਵੀ ਖਰੀਦਣਾ। ਬੱਸ ਉਹ ਜਿੱਦੀਆਂ ਜਿਹੜੀਆਂ ਐਪਾਂ ਤੇ ਪਾਉਂ ਪੁੱਸ ਨਾ ਇਥੋਂ ਅੱਛੀ ਚੀਜ਼ ਰਿਟਰਨ ਵੀ ਹੋ ਜਾਏਗੀ ਇਹੋ ਜਿ ਕੋਈ ਬੰਦਾ ਚੀਜ਼ਾਂ ਖਰੀਦੇ।
ਹਾਂਜੀ ਭੈਣ ਜੀ। ਉਹ ਤਾਂ ਹੈ ਗੱਲ ਕਦੀ-ਕਦੀ ਓਨਲਾਈਨ ਵੀ ਸਸਤੇ ਰੇਟ ਜਾਂਦੀਆਂ ਚੀਜ਼ਾਂ ਨਾ।
ਤਾਂ ਮਿਲ ਜਾਂ ਤਾਂ ਫਿਰ ਕਈ ਵਾਰੀ ਨਾ ਭਰੋਸਾ ਵੀ ਨਹੀਂ ਕੀਤਾ ਜਾਂਦਾ ਚੰਗੀ ਚੀਜ਼ ਨਹੀਂ ਮਿਲਦੀ ਹੈਗੀ। ਕਈ ਵਾਰੀ ਬਹੁਤ ਵਧੀਆ ਚੀਜ਼ ਮਿਲ ਜਾਂਦੀ ਐ।
ਅੱਛਾ-ਅੱਛਾ ਫਿਰ ਜਿਆਦਾਤਰ ਮਤਲਬ ਤੁਸੀਂ ਔਫਲਾਈਨ ਸ਼ੋਪਿੰਗ ਕਰਦੇ ਹੋਓਗੇ।
ਹਾਂਜੀ-ਹਾਂਜੀ ਮੈਂ ਜ਼ਿਆਦਾ ਆਫਲਾਈਨ ਹੀ ਦੇਖ ਕੇ ਚੀਜ਼ ਲੈਂਦੀ ਹਾਂ ਆਫਫਲਾਈਨ।
ਵਧੀਆ ਗੱਲ ਹੈ ਭੈਣ ਜੀ ਦੇਖ ਕੇ ਲੈਣੀ ਚਾਹੀਦੀ ਹੈ ਤਾਂ ਫਿਰ ਕੀ ਮਤਲਬ ਭਰੋਸਾ ਨਹੀਂ ਨਾਲੇ ਬੰਦਾ ਪਾ ਕੇ ਵੀ ਦੇ ਕਦਾ ਆਪਣੀਆਂ ਅੱਖਾਂ ਨਾਲ ਔਨਲਾਈਨ ਤਾਂ ਕੁਛ ਵੀ ਪਾ ਦਿੰਦੇ ਫੋਟੋ ਖੋ ਜੀ ਪਾ ਕੇ ਪਤਾ ਨੀ ਕੁਛ ਹੋਰ ਨਿਕਲ ਜਾਏ ਕਈ ਆ ਨਾ ਨਾਂ ਬੜੀ ਵਾਰੀ ਕੀਤਾ ਐ।
ਤਾਂ ਭੈਣ ਜੀ ਤਾਂ ਈ ਕਹਿਨੇ ਆ ਥੋੜਾ ਸੋਚ ਸਮਝ ਕੇ ਪਿੰਗ ਕਰ ਲਿਆ ਕਰੋ ਨਿਆਣਿਆ ਨੂੰ। ਹੋਰ ਕੁੱਛ।
ਹਾਂਜੀ-ਹਾਂਜੀ
ਜੀ ਸੁਣਿਆ ਤੁਹਾਡਾ ਕੋਈ ਰਿਸ਼ਤੇਦਾਰ ਪਹਾੜਾਂ ਚ ਘੁੰਮਣ ਗਿਆ ਸੀ ਕਿੱਥੇ ਘੁੰਮਣ ਗਿਆ ਸੀ ਪਹਾੜਾਂ ਚ'। ਪਹਾੜਾਂ ਚ ਘੁੰਮਣ ਗਿਆ ਸੀ। ਤੇ ਵਧੀਆ ਸੀ ਡੈਸਟੀਨੇਸ਼ਨ ਉਥੇ ਘੁੰਮਣ ਵਾਲੀਆਂ ਜਗ੍ਹਾ ਵਧੀਆ ਸਨ।
ਹਾਂਜੀ ਭੈਣ ਜੀ ਸਭ ਕੁਛ ਵਧੀਆ ਸੀ ਕੁਛ ਏਦਾਂ ਤਾਂ ਨਹੀਂ ਸੀ ਪੀਸਫੁਲੀ-ਪੀਸਫੁਲੀ ਨੇਚਰ ਸੀਗਾ ਕਾਫ਼ੀ,
ਅੱਛਾ ਝਰਨੇ ਚੁਰਨੇ ਹੋਣਗੇ ਉੱਥੇ ਹਨਾ।
ਹਾਂਜੀ ਭੈਣ ਜੀ ਝਰਨੇ ਸੀਗੀ ਨਦੀਆਂ ਸੀ। ਨਦੀਆਂ ਦੇ ਕੋਲ ਰੈਸਟੋਰੈਂਟ ਸੀਗੇ ਉੱਥੇ ਖਾਧਾ ਉਹਨਾਂ ਨੇ,
ਅੱਛਾ-ਅੱਛਾ-ਅੱਛਾ ਮਤ ਅੱਛਾ ਐਕਸਪੀਰੀਅੰਸ ਹੈ ਜਾਣ ਦਾ।
ਹਾਂਜੀ-ਹਾਂਜੀ ਭੈਣ ਜੀ ਬਸ ਫੋਟੋਆਂ ਫੋਨ ਦਿਖਾਈਆਂ ਸੀ ਉਨ੍ਹਾਂ ਨੇ ਬੜੀ ਅੱਛੀ ਆਈਆ।
ਹਾਂਜੀ-ਹਾਂਜੀ।
ਹੂੰ,
ਹ ਕੀਤੀਆ ਹੋਣੀਆ ਤੇ ਭੇਜੀਆਂ ਹੋਣੀਆਂ ਤੁਹਾਨੂੰ ਦਿਖਾਈਆਂ ਹੋਣੀਆਂ ਉਹਨਾਂ ਨੇ।
ਹਾਂਜੀ ਉਹਨਾਂ ਨੇ ਦਿਖਾਈਆਂ ਸੀਗੀਆ ਬੜੀਆਂ ਅੱਛੀਆ-ਅੱਛੀਆ ਫੋਟੋਜ਼ ਆਈਆ ਤੇ ਇੰਨੇ ਸੋਹਣੇ-ਸੋਹਣੇ ਪਹਾੜ ਸੀਗੇ ਉੱਚੀ, ਲੰਬੇ-ਲੰਬੇ ਜੇ ਤੇ ਨਾਲ ਹੀ ਪਿਆਸ ਰੀਵਰ ਚੱਲ ਰਹੀ ਸੀ ਗੀ।
ਅੱਛਾ-ਅੱਛਾ ਫਿਰ ਤਾਂ ਬਹੁਤ ਵਧੀਆ ਆ।
ਹਾਂਜੀ ਭੈਣ ਜੀ।
ਮਜ਼ੇ ਕਰਕੇ ਆਇਆ ਤੁਹਾਡਾ ਰਿਸ਼ਤੇਦਾਰ।
ਹਾਂਜੀ ਭੈਣ ਜੀ ਉਹ ਤਾਂ ਹੈਗਾ ਹੀ ਹੈ ਬੰਦੇ ਨੂੰ, ਥੋੜਾ ਜਿਹਾ ਘੁੰਮਣਾ ਫਿਰਨਾ ਚਾਹੀਦਾ ਨਾ।
ਹਾਂਜੀ-ਹਾਂਜੀ ਜ਼ਰੂਰ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ।
ਹਾਂਜੀ ਭੈਣ ਜੀ ਕਿਉਂਕਿ ਫੇਰ ਬੰਦਾ ਰੋਜ਼, ਵਿੱਚ ਦੀ ਵਰਕਿੰਗ ਲਾਈਫ ਅੱਕ ਜਾਂਦਾ ਫਿਰ ਉਹ ਥੋੜ੍ਹੀ ਜਿਹੀ ਹੋਲੀਡੇ ਇੰਜੋਏ ਕਰ ਆਉਂਦਾ ਫਿਰ,
ਹਾਂਜੀ-ਹਾਂਜੀ ਥੋੜਾ ਜਿਹਾ ਬਾਹਰ ਵੀ ਜਾਣਾ ਚਾਹੀਦਾ, ਥੋੜਾ ਜਿਹਾ ਥੋੜਾ ਮਾਇੰਡ ਫਰੈਸ਼ ਹੋ ਜਾਂਦਾ ਹੋਰ ਕੀ ਹੈ,
ਹਾਂਜੀ-ਹਾਂਜੀ ਬੈ ਜੀ ਹੋਰ ਦੱਸੋ ਭੈਣ ਜੀ, ਤੁਹਾਡੇ ਘਰ ਪਾਣੀ ਦੀ ਸਪਲਾਈ ਕਿੱਦਾਂ ਆਦੀ ਆ? ਸਾਡੇ ਤਾਂ ਮੋਟਰ ਲੱਗੀ ਦੀ ਆ ਉੱਧਰ ਹੀ ਆ
ਹਾਂ, ਹਾਂਜੀ ਸਾਡੇ ਵੀ ਸਰਕਾਰੀ ਔ ਹੀ ਹੈ।
ਅੱਛਾ-ਅੱਛਾ ਪਿੰਡਾਂ-ਪੁੰਡਾਂ ਦੇ ਵਿੱਚ ਪਹਿਲਾਂ ਕ ਕੂਏ ਵਗੈਰਾ ਤੋਂ ਲੈਣ ਜਾਂਦੇ ਸੀ, ਅੱਜ-ਕੱਲ ਤਾਂ ਸਭ ਕੁਛ ਮੋਡਰਨ ਹੀ ਹੋ ਗਿਆ।
ਸਾਡਾ ਸ਼ਹਿਰ ਹੀ ਇਲਾਕਾ ਆ ਸਾਡੇ ਕਦੀ ਪਾਣੀ ਆਦਾ ਆ ਕਦੀ-ਕਦੀ ਹੋ ਜਾਂਦਾ। ਦਿੱਕਤ ਆ ਜਾਂਦੀ, ਕਦੀ-ਕਦੀ-ਕਦੀ ਦਿੱਕਤ ਆ ਜਾਂਦੀ ਪਾਣੀ ਆਣ ਵਿੱਚ ਤੇ ਕਦੀ-ਕਦੀ ਫਿਰ ਤੇ ਕੀ ਕਹਿੰਦੇ ਹੁੰਦੇ ਨੇ ਅਹ ਪਾਣੀ ਓਦਾਂ ਸਹੀ ਆਉਂਦਾ ਆ। ਕਦੀ-ਕਦੀ ਦਿੱਕਤ ਆਦੀ ਹੈ ਸਾਨੂੰ ਪਾਣੀ ਦੀ,
ਉਹ ਤਾਂ ਹੈ ਫੇਰ ਆ,
ਹਾਂ ਉਹ ਨਾ ਪਾਣੀ ਕਹਿੰਦੇ ਜਿਨਾ ਹੋ ਸਕਦਾ ਪਾਣੀ ਬਚਓ। ਵੇਸਟ ਨਾ ਕਰੋ ਪਾਣੀ ਨੂੰ ਥੋੜਾ ਯੂਜ ਕਰੋ ਪਾਣੀ,
ਹਾਂਜੀ ਜ਼ਰੂਰਤ ਦੇ ਹਿਸਾਬ ਨਾਲ
ਹਾਂ ਜ਼ਰੂਰਤ ਦੇ ਹਿਸਾਬ ਨਾਲ ਯੂਜ ਕਰੋ ਪਾਣੀ,
ਹਾਂਜੀ ਭੈਣ ਜੀ ਚਲੋ ਠੀਕ ਹੈ, ਫਿਰ ਮੈਂ ਤੁਹਾਨੂੰ ਕਰਾਂਗੀ ਬਾਅਦ ਚ ਹੁਣ ਚੱਲੀ ਆ ਕਿਤੇ ਵੀ ਠੀਕ, ਠੀਕ ਹੈ ਸਤਿ ਸ਼੍ਰੀ ਅਕਾਲ ਭੈਣ ਜੀ।
ਅੱਛਾ, ਅੱਛਾ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ।
ਅੱਛਾ ਠੀਕ ਅੱਛਾ ਭੈਣ ਜੀ, ਸਤਿ ਸ੍ਰੀ ਅਕਾਲ ਕਾਟ ਤਾਂ ਹੀ।